ਹੈਲੋ।
ਹੈਲੋ, ਹਾਂਜੀ-ਹਾਂਜੀ ਵਾਜ ਨੀ ਫੇਰ ਆ ਰਈ।
ਮੈਨੂੰ ਲੱਗਾ ਤੁਹਾਨੂੰ ਵਿੱਚ ਕਾਲ ਆ ਗਈ ਹੈ ਮੈਨੂੰ ਲੱਗਾ ਤਾਂ ਕੱਟੀ ਗਏ ਆ ਉਹ ਕਹਿ ਰਹੇ ਸੀ। ਕਿ ਉਹਨਾਂ ਦਾ ਫੋਨ ਬਿਜੀ ਐ।
ਕੋਈ ਵੀ ਆਈ ਆ ਇਸ ਟਾਈਮ
ਅੱਛਾ, ਅੱਛਾ।
ਹਮ ਹਮ ਨਹੀਂ ਕੋਲ ਤਾਂ ਸਾਢੇ ਗਿਆਰਾਂ ਵਜੇ ਤੋਂ ਬਾਅਦ ਈ ਆਂਦੀ ਜੇ ਆਏ ਤੇ
ਤੇ ਤੁਸੀਂ ਏਦਾਂ ਕਿਉ ਨੀ ਕਰਦੇ ਤੁਸੀਂ ਇੱਕ ਹੋਰ ਨੰਬਰ ਵਿੱਚ ਇੰਸਟਾਲ ਕਰਲੋ ਨਾ ਕਰੇਆ। ਉਸ ਚੀਜ਼ ਤੇ
ਹਾਂਜੀ।
ਤੁਹਾਡੇ ਕੋਲ ਦੋ ਨੰਬਰ ਹੈ ਨਾ।
ਹਾਂਜੀ, ਹਾਂਜੀ।
ਉਹਦੇ ਵਿੱਚ ਵੀ ਇੰਸਟਾਲ ਕਰਕੇ ਤੇ ਉਹਨਾ ਨੂੰ ਵਿੱਚ ਪਾ ਦਿਓ।
ਅੱਛਾ -ਅੱਛਾ।
ਉਹ ਆਪਣੀ ਬੇਟੀ ਦੇ ਨਾਂ ਤੇ ਪਾ ਦਿਓ ਜੇ ਤੁਹਾਨੂੰ ਕੰਮ ਆਏਗਾ ਤੇ ਦੋ ਥਾਂ ਆ ਜਾਏਗਾ।
ਅੱਛਾ- ਅੱਛਾ। ਨਹੀਂ ਨੰਬਰ ਤੇ ਸਾਡੇ ਕੋਲ ਤਿੰਨ ਬੇਟੀ ਕੋਲ ਦੀਦੀ ਹੁਣ ਟਾਈਮ ਹੈਨੀ ਹੈਗਾ। ਕਿ ਉਹ ਕੰਮ ਕਰ ਉਹਦੇ ਕੋਲ ਤਾਂ ਦਸ ਮਿੰਟ ਵੀ ਨੀ ਹਾਂ।
ਨਹੀਂ- ਨਹੀਂ ਮੈਂ ਉਹਦੇ ਵੱਲੋਂ ਨਹੀ ਕਹਿ ਰਹੀ। ਤੁਸੀਂ ਕੰਮ ਕਰ ਲਿਆ ਕਰੋ। ਜਿਹੜਾ ਰਿਕੋਡਿੰਗ ਦਾ ਜਿਸ ਤਰ੍ਹਾਂ ਕਾਲਿੰਗ ਜਿਸ ਤਰ੍ਹਾਂ ਹੁਣ ਤੁਸੀਂ ਕਾਲਿੰਗ ਕਰ ਰਹੇ ਹੋ ਮੇਰੇ ਨਾਲ ਉੱਥੇ ਹੁੰਦਾ ਤੇ ਮੈਂ ਉੱਥੇ ਵੀ ਤੁਹਾਨੂੰ
ਯਾਨੀ ਕਿ ਨੰਬਰ ਨੀ ਫਿਰ ਮੈਡਮ ਨੂੰ ਭੇਜਣਾ ਪਏਗਾ ਦੂਸਰਾ
ਹਾਂ ਭੇਜ ਦਿਓ ਤਾਂ ਕੀ ਫਿਰ ਕੀ ਉਹ ਵੀ ਨੰਬਰ ਭੇਜ ਦਿਓ ਉਹਨੂੰ ਉਹ ਤੇ ਚਲੇ ਜਾਣਾ ਉਹਣਾ ਨੂੰ ਕੋਲ ਜਦੋਂ ਕਾਰ ਰਿਹਾ ਹੋ ਗਿਆ ਤੇ ਨੰਬਰ ਸਮਝੋ ਉਹਨਾਂ ਕੋਲ ਚੱਲ ਜਾਂਦਾ ਆਪਣੇ ਆਪ ਹੀ ਆਟੋਮੈਟਿਕਲੀ ਚਲਾ ਜਾਂਦਾ।
ਅੱਛਾ -ਅੱਛਾ।
ਤੇ ਜਿਸ ਤਰ੍ਹਾਂ ਹੁਣ ਤੁਹਾਨੂੰ ਕੰਮ ਆ ਰਿਹਾ ਸੀ। ਕੰਮ ਤੁਸੀਂ ਕਰ ਲੈਂਦੇ ਹੋ ਮੈਨੂੰ ਪਤਾ ਕੰਮ ਤੁਹਾਨੂੰ ਪਸੰਦ ਆ ਕਰਨਾ। ਉਹ ਤੁਸੀਂ ਜਲਦੀ ਵੀ ਕਰ ਲੈਂਦੇ ਹੋ। ਜਿੱਦਾਂ- ਜਿੱਦਾਂ ਤੁਹਾਡਾ ਇੱਕ ਕੰਮ ਖਤਮ ਹੋ ਗਿਆ ਦੋਵਾਂ ਨੂੰ ਕਰੀ ਚਾਹੋ ਉੱਧਰ ਵੀ ਕਰੋ ਉੱਧਰ ਵੀ ਕਰੋ। ਕਦੀ- ਕਦੀ ਜੇ ਤੁਸੀਂ ਜੀ ਉਹ ਤੇ ਜਿੱਦਾਂ ਪੰਜਾਬੀ ਦਾ ਟ੍ਰਾਂਸਲੇਸ਼ਨ ਦਾ ਕੰਮ ਸੀਗਾ। ਕਦੀ ਦਸ ਮਿੰਟ ਆਪਣੀ ਬੇਟੀ ਨੂੰ ਦੇ ਦਿੱਤਾ ਕਿ ਪੁੱਤ ਜਦੋਂ ਤੱਕ ਤੂੰ ਫਰੀ ਆ ਦਸ ਮਿੰਟ ਕਰਦੇ ਇਹਨੂੰ
ਹਾਂਜੀ ਨਹੀਂ ਤਾਂ ਉਥੇ ਕਿ ਟਾਈਮ ਕਰ ਦਿੰਦੀ ਆ ਦਸ ਕਮਿੰਟ ਕੱਢ ਦਿੰਦੀ ਹੈ ਤੇ ਉਹੀ ਅੱ ਸਾਢੇ ਅੱਠ ਵਜੇ ਦੀਦੀ ਉਹ ਬੈਠ ਜਾਂਦੇ ਛੋਟੀ ਵੀ ਕਰ ਲੈਂਦੀ ਆ ਫਿਰ ਮੈਂ ਆਪ ਥੋੜਾ ਇੰਟਰਸਟ ਘੱਟ ਕੇ ਦਿੰਦੀ ਹਾਂ ਉਹਨਾ ਨੂੰ, ਕਿਉਂਕਿ ਸਾਢੇ ਅੱਠ ਵਜੇ ਬੇਟੀ ਬੈਠ ਜਾਂਦੀ ਹੈ। ਉਹਨੇ ਤਿੰਨ ਵਜੇ ਉੱਠਣਾ ਫਿਰ ਲੈਪਟੋਪ ਤੇ ਉੱਪਰ
ਅੱਛਾ- ਅੱਛਾ।
ਹੂ ਉਹਨੇ ਸਾਡੇ ਹਾਂ ਉਹਨੇ ਸਾਢੇ ਅੱਠ ਵਜੇ ਉੱਠਣਾ, ਫਿਰ ਨੌ ਵਜੇ ਤੇ ਉਹਨੇ ਪੂਰਾ ਆਪਣਾ ਤਿਆਰ ਤਿਓਰ ਹੋ ਕੇ ਨਹਾ ਧੋਂ ਕੇ ਉਹਨੇ ਬੈਠ ਜਾਣਾ ਹੁੰਦਾ ਫ਼ਿਰ ਉਹਨੂੰ ਤਿੰਨ ਵਜੇ ਉੱਠਣਾ ਹੁੰਦਾ, ਫੇਰ ਉਹਦੇ ਰੂਮ ਚ ਕਿਸੇ ਨੇ ਨੀ ਆਉਣਾ ਹੁੰਦਾ।
ਚਲੋ ਵਧੀਆ। ਪਰ ਮੇਹਨਤੀ ਆ ਬੱਚੀ ਵੀ ਚੰਗੀ ਗੱਲ ਆ।
ਉਸ ਬਾਅਦ ਫੇਰ ਉਹਨੇ ਥੋੜਾ ਜਾ ਟੀ ਵੀ ਟੂਵੀ ਦੇਖਣਾ ਫੇਰ ਉਹਨੇ ਚਾਰ ਵਜੇ ਤੋਂ ਲੈ ਕੇ ਸਾਢੇ ਪੰਜ ਵਜੇ ਤੱਕ, ਫੇਰ ਉਹਨੇ ਸ਼ਾਮ ਤੱਕ ਬੈਠ ਕੇ ਪੜ੍ਹਨਾ ਆ।
ਹਮ ਚੰਗੀ-ਚੰਗੀ ਗੱਲ ਆ, ਤੇ ਮੈਂ ਵੀ ਕਹਿ ਰਹੀ ਸੀ ਜਿਸ ਇਸ ਤਰ੍ਹਾਂ ਦੂਜਾ ਵੀ ਤੁਹਾਡਾ ਹੈਗਾ ਆ ਤੁਹਾਨੂੰ ਜੇ ਕੰਮ ਆ ਰਿਹਾ ਤੇ ਦੋਵਾਂ ਥਾਂ ਤੇ ਆਵੇ ਜੇ ਤੁਸੀਂ ਕਰ ਤੇ ਲੈਂਦੇ ਈ ਓ ਹੈਨਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਚਲੋ ਮੈਂ ਵੇਖਾਂਗੀ ਓ ਕੱਲ ਫੇਰ ਮੈਂ ਨਾ ਫਿਰ ਦੁਬਾਰਾ ਵੀ ਐ ਫੇਰ ਤੋ ਓਹੀ ਨੰਬਰ ਤੇ ਫੇਰ ਬਨਾਨੀ ਆਂ ਐਪ
ਹਾਂ, ਦੂਜਾ ਜੇੜਾ ਨੰਬਰ ਐ ਨਾ ਓਦੇ ਤੇ ਐਪ ਬਨਾ ਕੇ ਕਾਰੇਆ ਦੀ ਤੇ, ਹੋ ਸਕਦਾ ਕਦੀ ਇੱਥੇ ਕੰਮ ਨਾ ਆਏ ਤੇ ਦੂਜੇ ਤੇ ਆ ਜਾਏ।
ਦੂਜੇ ਤੇ ਆ ਜੇ ਠੀਕ ਐ-ਠੀਕ ਐ। ਤੇ ਓ ਫੇਰ ਬੈਂਕ ਦਾ ਕਾਊਂਟ ਨੰਬਰ ਇੱਕੋ ਈ ਰਏਗਾ।
ਹਾਂ ਇੱਕ ਦੇ ਦੋ, ਇੱਕੋ ਈ ਦੇ-ਦੇ
ਅੱਛਾ, ਅ ਹਾਂ ਜੇੜਾ ਦਿੱਤਾ ਹੋਏਆ, ਓਹੀ 'ਚ ਓਦੇ ਤੇ ਈ ਆਣਗੇ ਪੈਸੇ ਓਦੇ ਦੂਜੇ।
ਹਾਂ, ਤੁਸੀਂ ਜੇੜਾ ਦੋਗੇ ਓਦੇ-ਓਦੇ ਤੇ ਆਣਗੇੇ, ਤੁਸੀ ਓ ਬਨਾ ਲੇਓ ਜਿਸ ਤਰਾਂ ਐ ਤੁਸੀ ਦੇ ਨਾਮ ਤੇ ਬਨਾ ਲੇਆ ਨਾ।
ਹਾਂਜੀ-ਹਾਂਜੀ, ਠੀਕ ਐ-ਠੀਕ ਐ।
ਹੈਨਾ, ਬੇਟੀ ਦੇ ਨਾਂ ਤੇ ਬਨਾ ਦੋ। ਬੇਟੀ ਦੇ ਨਾਂ ਤੇ ਬਨਾਏਓ ਕਿਉਂਕਿ ਜੇ ਹਸਬੈਂਡ ਦੇ ਨਾਂ ਤੇ ਬਨਾਏਆ ਨਾ, ਤੇ ਕੱਲ ਨੂੰ ਕਦੀ ਰਿਕਾਰਡਿੰਗ ਦਾ ਕੰਮ ਆ ਜਾਂਦੈ ਨਾ ਫੇਰ ਓ ਜੈਂਟਸ ਦੀ ਆਵਾਜ਼ ਚਾਈਦੀ ਹੁੰਦੀ ਐ, ਕਿਉਂਕਿ ਓ ਬੰਦੇ ਦੇ ਨਾਂ ਤੇ ਕਾਊਂਟ ਆ। ਤੇ ਤੁ ਤੁਸੀਂ ਬੇਟੀ ਦੇ ਨਾਮ ਤੇ ਓ ਵੀ ਕਰ ਸਕਦੀ ਐ ਕੰਮ ਤੇ ਹਾਂ, ਤੁਸੀਂ ਵੀ ਕਰ ਸਕਦੇ ਓ ਓਦੇ ਤੇ ਜੇ ਇੱਕ ਥਾਂ ਨਾ ਆਏ, ਤਾਂ ਦੂਜੀ ਥਾਂ ਤੇ ਕੰਮ ਆਏਗਾ ਨਾ।
ਹੂੰ-ਹੂੰ-ਹੂੰ।
ਤੇ ਵੈਸੇ ਤ ਵੈਸੇ ਤੁਆਡੇ ਕੋਲ ਟਾਈਮ ਤੇ ਹੁੰਦਾ ਨਾ ਕੰਮ ਕਰਨ ਦਾ? ਜਿੱਦਾਂ ਟ੍ਰਾਂਸਕ੍ਰਿਪਸ਼ਨ ਦਾ ਆਏਆ, ਇੱਕ
ਤੇ ਹੁੰਦੈ ਮੇਰੇ ਕੋ ਟਾਈਮ ਤੇ ਚਲੋ ਵੱਧ ਈ ਹੁੰਦੈ ਇੱਕ ਹਸਾਬ ਦਾ ਆ ਥੋੜੀ ਜੇਈ ਗਰਮੀ ਕਰਕੇ ਈ ਥੋ ਟਾਈਮ ਤੇ ਵਾਧੂ ਹੁੰਦਾ ਐ।
ਹਾਂ, ਗਰਮੀ ਵਿੱਚ ਕਦੀ ਪੱਖੇ ਥੱਲੇ ਬੈਠੇ ਓ ਅੱਦਾ ਘੰਟਾ ਲਗਾ ਲੇਆ।
ਹਾਂਜੀ-ਹਾਂਜੀ।
ਤੇ ਮੈਂ ਆ ਤੇ ਓ ਤੇ ਤੁਆਨੂੰ-ਤੁਆਨੂੰ ਏ 'ਚ ਫਾ, ਫਾਏਦਾ ਈ ਹੋਨਾ ਜਿੱਦਾਂ ਹੁਣ ਤੁਆਨੂੰ ਮੈਂ ਫੋਨ ਕਰ ਰਈ ਆਂ ਤੁਆਡੇ ਪੰਜ ਕਾਲਾ ਹੋਨਗੀਆਂ, ਤੇ ਏਹ ਪੰਜ ਕਾਲਾਂ ਮੈਂ ਓਦੇ ਤੇ ਵੀ ਕਰ ਦੇਂਦੀ। ਤੇ ਤੁਆਡਾ ਆਲਮੋਸਟ ਨੌ-ਨੌ ਸੌ, ਹਜ਼ਾਰ-ਹਜ਼ਾਰ ਬਨ ਜਾਨਾ ਸੀ।
ਅੱਛਾ-ਅੱਛਾ।
ਹੈਨਾ ਸਮਝ ਗਏ ਨਾ ਮੇਰੀ ਗੱਲ ਨੂੰ
ਹੂੰ- ਹੂੰ -ਹੂੰ।
ਦੋ, ਹਾਂ
ਨਈਂ ਮੈਂ ਦੇਖਾਂਗੀ ਏਨੂੰ ਸਕੱਲ ਬਨਾਉਂਗੀ ਤੇ ਫੇਰ ਮੈਂ ਤਾਨੂੰ ਮੈਸੇਜ ਕਰਾਂਗੀ ਕਿ, ਐ ਨੰਬਰ ਤੇ ਕਰੇਓ ਤੁਸੀਂ
ਆਂ ਤੇ ਤੁਆਡੇ ਹਸਬੈਂਡ ਨੀ ਕਰਦੇ?
ਹਾਂਜੀ?
ਤੁਆਡੇ ਹਸਬੈਂਡ ਨੀਂ, ਜਿਸ ਤਰਾਂ ਕੀ ਓ ਕਰਦੇ ਏਸ ਤਰਾਂ ਕੰਮ ਕਰਨਾ ਪਸੰਦ ਨੀਂ ਕਰਦੇ ਐ ਵਾਲਾ?
ਨਈਂ-ਨਈਂ ਦੀਦੀ ਓ ਤੇ ਕਾਮ ਤੇ ਓਨਾਂ
ਜਿਸ ਤਰਾਂ ਰਾਤ ਨੂੰ ਮੈਨੁੰ ਕੋਈ ਸੌਨ ਲੱਗੇ
ਰਾਤ ਨੂੰ ਦੀਦੀ ਓ ਗਿਆਰਾਂ ਸਾਢੇ ਗਿਆਰਾਂ ਵਜੇ ਜਾਨੀ ਕੀ ਓ ਗਿਆਰਾਂ ਸਾਢੇ ਗਿਆਰਾਂ ਵਜੇ ਦੀਦੀ ਫਰੀ ਹੁੰਦੀ ਜੋ ਸਵੇਰੇ ਅੱਠ ਵਜੇ ਡਿਊਟੀ ਦੇਨੀ ਹੁੰਦੀ ਆ ਓਨਾਂ ਦੇ ਓਨਾਂ ਦੀ ਡਿਊ ਟੀ ਨਾ ਫੁੱਲ ਟਾਈਮ ਹੁੰਦੀ ਆ।
ਹਾਂ ਮੈਂ ਓਈ ਕੈ ਰਈ ਕੇ ਜਿਸ ਤਰਾਂ ਤੁਸੀਂ ਡੇਲੀ ਗੱਲਬਾਤ ਕਰਦੇ ਓਂ ਤੇ ਕੋਲਜ ਓਦੇ ਤੇ ਕਰ ਲਓ ਏਦੇ ਤੇ-ਤੇ ਜੇ ਮਤਲਬੀ ਕਰ ਸਕਦੇ ਆ ਤੇ ਓਹੀ ਦੇ ਕੇ ਤੁਆਡੇ ਕੰਮ ਆ ਜਾਏਗਾ ਤਾਂ ਕੈ ਰਈ ਆਂ ਮੈਂ, ਤੇ ਜੇ
ਨਈਂ ਓ ਤੇ ਮੈਂ ਕਾ ਫੇਰ ਐਂਏ ਐ ਕੀ ਓਨਾ ਨੂੰ ਫਿਰ ਕੋਲਾਂ ਦਾ ਈ ਆਏ ਤੇ ਫੇਰ ਆ ਨਾ ਵੀ ਹਾਂ ਓਨਾਂ ਨੂੰ ਕੋਲਾਂ ਦਾ ਈ ਕੱਲਾ ਫਿਰ ਦੂਜਾ ਆ ਕੇ ਫਿਰ ਮੁਸ਼ਕਿਲ ਹੋ ਜਾਂਨੀ ਆ ਨਾ
ਹਾਂ ਓ ਪੂਰਾ ਦਿਨ ਕੰਮ ਕਰਕੇ ਮਹਾਂ ਤੇ ਵਿਚਾਰੇ ਸੌਂਦੇ ਹੋਨੇ ਆ ਹਨਾ।
ਓ ਤੇ ਕੀ ਟਾਈਮ ਰਾਤ ਨੂੰ ਕਈ ਵਾਰੀ ਬਾਹਰ ਪੰਜ ਮਿੰਟ ਈ ਗੱਲ ਹੁੰਦੀ ਐ ਦਿਨੇ-ਦਿਨੇ ਹੈਂ ਮਾੜਾ ਮੋਟਾ ਚਲਦੇ ਫਿਰਦੇ ਓ ਜਾਨੀ ਕੇ ਕੰਮ ਕਰ ਲੰਨਗੇ, ਕਿਓਂਕਿ ਓ ਆਪਨੀ ਸਾਡੀ ਬੇਟੀ ਆ ਨਾ ਜੇਠ ਮੇਰੇ ਦੀ ਕੁੜੀ ਆ ਨਾ ਜਿਨੇ ਹੋਸਪਿਟਲ ਖੋਲਿਆ ਹੋਇਆ ਆ, ਤੇ ਓਨੇ ਫੇਰ ਸਾਰਾ ਏਨਾਂ ਨੂੰ ਮਤਲਬ ਸੋਂਪੇ ਪਿਆ ਹੋਇਆ ਕੰਮ ਓਨੇ, ਕੇ ਜੋ ਵੀ ਓ ਕੰਮ ਜੁਮੇਵਾਰੀ ਸਾਰੀ ਏਨੂੰ ਦਿੱਤੀ ਹੋਈ ਆ ਹੋਸਪਿਟਲ ਦੀ। ਏਦੇ ਕੋਲ ਜੋ ਲਿਆਨਾ ਜੋ ਸਾਰਾ ਹੋਸਪਿਟਲ ਦਾ ਕੱਢਨਾ ਜੋ ਵੀ ਕੰਮ ਆ ਸਾਰਾ ਏਦੇ ਤੇ ਈ ਆ, ਏ ਤੇ ਕਈ ਵਾਰੀ ਬਾਰਾਂ-ਬਾਰਾਂ ਵਜੇ ਫਰੀ ਹੁੰਦੇ ਆ
ਹਾਂ, ਏ ਤੇ ਬੋਤ ਮੁਸ਼ ਮੁਸ਼ਕਲ ਕੰਮ ਹੁੰਦਾ ਹੋਸਪਿਟਲ ਦਾ ਵੀ, ਚੌਵੀ ਘੰਟੇ ਬੰਦੇ ਨੂੰ ਐਕਟਿਵ ਰੈਨਾ ਪੈਂਦਾ। ਮੁਸ਼ਕਿਲ ਤੇ ਹੁੰਦਾ ਈ ਐ, ਤੇ ਹੋਰ ਸਾਡੇ ਓਦਰ ਕੀ ਹਾਲ ਆ, ਭੈਨਾਂ ਤੁਆਡੀਆਂ ਇੱਕ ਕੈਂਦੇ ਆ ਗਈ ਦੀ ਆ ਘਰ।
ਨਈਂ ਪੂਜਾ ਦੀ ਤੇ ਡਿਲੀਵਰੀ ਹੋਨ ਵਾਲੀ ਆ ਨਾ ਹੁਨ
ਹਾਂ ਤੇ ਏਥੇ ਹੈਗੀ ਆ ਮੈਂ ਸੁਨੇਆ ਕੇ ਏਥੇ ਆ ਕੇ ਕਰਵਾ ਦੇ।
ਹਾਂਜੀ-ਹਾਂਜੀ ਹਾਂ ਏਥੇ ਆਈ ਦੀ ਐ ਅਸੀਂ ਤੇ ਚਾਂਦੇ ਸੀ ਏਥੇ ਆ ਜੇ ਤੇ ਏਥੇ ਕਰਵਾਈਏ ਕੇਸ ਆਪਾਂ।
ਹਾਂ ਓ
ਏ ਬੜਾ ਕੁੱਛ ਸੋਚਦੀ ਆਂ, ਏਨਾਂ ਨੇ ਉਲਟੀ ਦੀਦੀ ਸੋਚਨਾ ਹੁੰਦਾ ਜਿੰਨਾ ਓਨਾਂ ਨੂੰ ਵਦੀਆ ਕੈ ਡ ਘਰ ਮਿਲੇ ਦਾ ਨਾ ਕੁੜੀ ਨੂੰ ਤੇ ਮਾਂ-ਪਿਓ ਕੈ ਵੀ ਪੁੱਤ ਓਥੇ ਈ ਬੈ ਕੇ ਖਾ ਤੂੰ।
ਏ ਤੇ ਸਾਰੀ ਗ਼ਲਤੀ ਮਾਂ-ਪਿਓ ਦੀ ਹੁੰਦੀ ਐ ਤੇ ਹਾਂ ਸੋਚ ਗਲਤ ਐ ਤਾਂ ਓਹੀ ਗੱਲ ਆ ਕੇ ਏ ਨਾ ਸਾਰੀਆਂ ਮੁੜ-ਮੁੜ ਕੇ ਓਥੇ ਈ ਆਂਦੀਆਂ ਹੁਨ ਸ਼ਾਲੂ ਵੀ ਤੇ ਓਥੇ ਈ ਬੈਠੀ ਐ। ਸਾਡੇ ਵਾਲੀ ਤੇ ਚਲੋ ਸਾਡਾ ਭਰਾ ਆ ਕੇ ਓ ਨੀ ਆ ਕੇ ਖੁਸ਼।
ਪਾਲ ਇਦਪਾਲ ਨੂੰ ਮੈਂ ਦੀਦੀ ਬੜਾ ਸਮਝਾਈ ਮੈਂ ਪਾਲ ਜੇ ਤੂੰ ਇੱਕ ਵਾਰੀ ਪੈਰ ਪੁੱਟ ਪੁੱਤ ਪੁੱਟ ਲਿਆ ਨਾ ਏਥੋਂ ਪਿੰਡੋਂ ਤੇ ਮੁੜ ਕੇ ਨੀ ਤੂੰ ਪਿੰਡ ਆ ਸਕਦਾ।
ਹਾਂ ਨਈਂ-ਨਈਂ-ਨਈਂ ਏਨਾਂ ਨੇ ਔਨ ਦੇਨਾ ਏਨਾਂ ਨੂੰ ਪੈ
ਥੋੜ੍ਹਾ ਤੰਗ ਕੀਤਾ ਸੀ ਪਾਲ ਨੂੰ ਏਨੇ ਹਾਂ ਮੇਰੇ ਨਾਲ ਨਈਂ ਮੇਰੇ ਨਾਲ ਹਰ ਗੱਲ ਗੱਲ ਮੈਂ ਵੀ ਕਵਾਂ ਓ ਸੁਸ਼ਮਾ ਤੋਂ ਚੋਰੀ ਮੇਰੇ ਨਾਲ ਹਰ ਗੱਲ ਕਰ ਦਿੰਦਾ ਵਿਚਾਰਾ
ਹਾਂ ਨਈਂ-ਨਈਂ।
ਠੀਕ ਏ ਚਈਦਾ ਏ ਕੇ ਨਈਂ ਐ ਤੂੰ ਸਿਰਫ ਏ ਐਦਰੋਂ ਸੁਨ ਐਦਰੋਂ ਕੱਢ ਪਰ ਤੂੰ ਆਪਨੇ ਪੈਰ ਪਿੰਡੋਂ ਨਾ ਹਲਾਈਂ। ਜਿੱਦਣ ਤੂੰ ਪਿੰਡੋਂ ਹਿੱਲ ਗਿਆ ਨਾ ਤੇ ਉਦਣ ਹੀ ਸਾਰਾ ਬੇੜਾ ਗਰਕ ਹੋਜਨਾ ਤੂੰ ਭੈਣ ਭਰਾਵਾਂ ਕੋ ਵੀ ਆਪਣੇ ਕੋ ਜਾਣਾ ਯਾ ਤੁਸੀਂ ਕਿਹੇ ਜੋਗਾ ਵੀ ਨੀ ਰਹਿਣਾ ਹੈਗਾ
ਦੇਖੋ ਸਮਤ ਜਦੋਂ ਸੋਰਿਆਂ ਦੇ ਘਰ ਤੁਸੀਂ ਜਾਂਦੇ ਹੋ ਨਾ ਫਿਰ ਧੱਕੇ ਹੁੰਦੇ ਐ ਧੱਕੇ ਹੀ ਪੈਂਦੇ ਆ ਇੱਜਤ ਨਹੀਂ ਮਿਲਦੀ ਜੇ ਤੁਸੀਂ ਸੋਸ ਤੁਸੀਂ ਸੋਚੋ ਕਿ ਜੇ ਉਹਦੇ ਘਰ ਵਾਲਾ ਜਿਹੜਾ ਹੈਗਾ ਆ ਉਹਦੀ ਇੱਜਤ ਥੋੜ੍ਹੀ ਹੈ
ਉਹਦੀ ਇਜ਼ਤ ਥੋੜੀ ਉਹ ਆਂਊ ਉੱਥੇ ਜਾ ਕੇ ਭਈਆਂ ਵਾਂਗੂ ਕੰਮ ਕਰਨਾ ਤੇ ਸਾਰਾ ਕੁੱਛ ਉਹ ਕੁੱਛ ਤੇ ਭਾਲਕੋ ਚਾਉਂਦੀ ਕਿ ਪਾਲ ਵੀ ਹਾਡੀ ਚਮਚਾ ਗਿਰੀ ਕਰੇ ਤੇ ਮੈਂ ਪਾਲ ਨੂੰ ਪਹਿਲੇ ਦਿਨ ਤੋਂ ਕਿਹਾ ਮੈਂ ਪਾਲ ਜੇ ਮੈਨੂੰ ਪਤਾ ਲੱਗ ਗਿਆ ਨਾ ਕਿ ਤੂੰ ਉੱਥੇ ਜਾ ਕੇ ਆਹ ਕੰਮ ਕੀਤਾ ਤੇ ਚਾਹੇ ਕੀਤਾ ਮੈਂ ਕਿਹਾ ਇੱਕ ਤੇ ਹੋ ਗਿਆ ਨਾ ਅਗਲਿਆਂ ਨੂੰ ਪੈ ਜਾਣਾ ਗੀਜਾ
ਆਂ ਬਸ ਬਸ ਬਿਲਕੁਲ ਤੁਹਾਡੀ ਗੱਲ ਠੀਕ
ਤੇ ਅਬ ਆਪਣੇ ਡੋਲੀ ਜਿੱਦਾਂ ਜਾਣਾ ਕੁਰਸੀ ਤੇ ਬੈਠੋ ਰੋਟੀ ਪਾਣੀ ਖਾਓ ਡੋਲੀ ਆਪਣੇ ਕੋਈ ਮਤਲਬ ਨੀ ਇੱਥੇ ਰਾਤਾਂ ਕੱਟਣ ਦਾ ਚਾ ਆਪਣੇ ਘਰ ਆਓ ਤੇ ਬੈਠੋ ਆਪਣੇ ਰੁਮਾਨ ਨਾਲ ਨੂੰ ਤੇ ਮੈਂ ਹੀ ਮੱਤ ਦਿੰਦੀ ਰਹੀ ਹਾਂ ਤੇ ਪਾਲ ਨੇ ਪਿੱਛੋਂ ਇੱਕ ਕਹਿੰਦੇ ਮੈਨੂੰ ਸੁਸ਼ਮਾ ਕਹਿੰਦੀ ਮੈਂ ਮਕਾਨ ਵੇਚਣਾ ਕੁੱਛ ਨੀ ਮਕਾਨ ਜੋ ਕਰਦੇ ਨੇ ਕੇ ਮਾਰ ਲੈ ਜੋ ਮਰਜੀ ਕਰ ਲੈ ਜਿੱਦਣ ਹੀ ਤੂੰ ਇੱਕ ਵਾਰੀ ਕਹਿ ਤਾ ਨਾ ਕਿ ਹਾਂ ਸੁਸ਼ਮਾ ਤੂੰ ਵੇਚ ਲੈ ਜਿੱਦਾਂ ਕਰਨਾ ਮੈਂ ਉਹਨੇ ਤੇ ਮਿੰਟ ਨੀ ਲਾਉਣਾ
ਕੇਹਂਦੀ ਉਹ ਪੱਟੀਆਂ ਤੇ ਚੜੀ ਹੋਈ ਪਈ ਆ ਉਹ ਜ਼ਿਆਦਾ ਵੱਡੀ ਭੈਣ ਤੇ ਮਾਂ ਖ਼ਰਾਬ ਕੀਤਾ ਉਹਨੂੰ
ਹਾਂਜੀ ਠੀਕ ਆ ਹੈਲੋ
ਹਮ ਹਮ ਉਹ ਜ਼ਿਆਦਾ ਵੱਡੀ ਭੈਣ ਦਾ ਐ ਜਿਆਦਾ ਵੱ ਡੀ ਭੈਣ ਦਾ ਤੇ ਉਹਦਾ ਕਸੂਰ ਹੈ ਮਾਂ ਦਾ
ਐਕਚੁਲੀ ਸੀਮਾ ਪਤਾ ਕੀ ਗੱਲ ਏ ਸੀਮੀ ਉਹ ਕੀ ਚਾੳਂਦੇ ਐ ਕਿ ਮੈਂ ਇੱਥੇ ਆਈ ਆ ਤੇ ਇਹ ਵੀ ਆਉਨ ਨਹੀ ਤੇ ਉਹਦੀ ਫਿਰ ਇੱਜਤ ਨੀ ਰਹਿੰਦੀ ਨਾ ਬਾਕੀ ਬਸ
ਹਾਂ
ਉਹ ਚਾਂਦੀ ਏ ਕਿ ਇਹ ਵੀ ਮੇਰੇ ਮੇਰੇ ਵਰਗੀਆਂ ਬਣ ਕੇ ਰੈਣ ਏਥੇ
ਉਹ ਮੁੰਡਾ ਜਿਹੜਾ ਮੈਂ ਰਿਸ਼ਤਾ ਕੀਤਾ ਹੀ ਏੱਨਾ ਸੌਖੇ ਬੰ ਦੇ ਏ ਨਾ ਉਹ ਹੱਦ ਤੋਂ ਜਾਦਾ ਸੌਖੇ ਬੰਦੇ ਆ ਹੁਣ ਕੁੜੀ ਨੇ ਸਾਰਾ ਕੁੱਛ ਅਪ ਆਪਣੇ ਅੰਡਰ ਹੈ ਕੀਤੇ ਦਾ ਮੁੰਡੇ ਦੀਆਂ ਮਤਲਬ ਫੋਨ ਜਾਨੀ ਕਿ ਪੂਰਾ ਹੈਂਗ ਆਪਣੇ ਕੋਲ ਕੀਤਾ ਹੋਇਆ ਆ ਕਿ ਕਿਹੇ ਨੂੰ ਫੋਨ ਨਾ ਕਰੇ ਭੈਣ ਨੂੰ ਫੋਨ ਨਾ ਕਰੇ ਕੁੱਛ ਨਾ ਅਕਾਊਂਟ ਚ ਪੈਹੇ ਬੱਖਰੇ ਆਂਦੇ ਪਹਿਲਾਂ ਇਹਦੇ ਅਕੌਂਟ ਚ ਸ਼ੋਅ ਹੋ ਜਾਂਦੇ ਯਾਨੀ ਕਿ ਸਾਰਾ ਕੁੱਛ ਇੰਨੀ ਕੁੜੀ ਤੇਜ਼ ਨੀ ਨਾ ਮੈਂ ਸੋਚਦੀ ਨੀ ਹੀ ਬੀ ਇੰਨੀ ਕੁੜੀ ਉਹ ਤੇਜ਼ ਨਿਕਲੇਗੀ
ਉਹ ਹੋ